ਕੀ ਹਾਲ ਚਾਲ
ਵਧੀਆ ਸਤਿ ਸ੍ਰੀ ਅਕਾਲ ਕਿਵੇਂ ਹੋ
ਜੀ ਬਹੁਤ ਵਧੀਆ ਹੋਰ ਸਾਰੇ ਘਰ ਠੀਕ ਵਧੀਆ
ਹੈਲੋ
ਹਾਂਜੀ ਹਾਂਜੀ ਕੁਲਜੀਤ ਸਾਰੇ ਘਰ ਵਧੀਆ ਹੈਗੇ ਨੇ ਹੈਲੋ ਆਵਾਜ਼ ਨਹੀਂ ਆ ਅੱਛਾ ਅੱਛਾ ਹਾਂ ਹਾਂ ਹਾਂ ਹਾਂ ਹੋਰ ਕੀ ਹਾਲ ਚਾਲ ਲ ਹਾਂਜੀ ਹਾਂਜੀ ਹੋਰ ਹੋਰ ਮੈਂ ਤੁਹਾਨੂੰ ਦੱਸਣ ਲੱਗੀ ਸੀ ਹਾਂ ਕੱਲ ਅਸੀਂ ਗਏ ਸੀ ਸਾਰੇ ਨਾ ਐਨੀਵਰਸਰੀ ਹੈਗੀ ਸੀ ਤੇ ਸੋਚਾ ਚਲੋ ਬਾਹਰ ਖਾਣਾ ਖੁਣਾ ਖਾ ਲਈਏ ਤੇ ਸਾਰੇ ਅਸੀਂ ਗਏ ਸੀ ਬਾਹਰ ਖਾਣਾ ਖਾਣ ਤੇ ਸੋਚ ਕੇ ਸਾਰੇ ਅਸੀਂ ਬੜੇ ਖੁਸ਼ ਖੁਸ਼ ਸੀ ਤੇ ਸਵੇਰੇ ਤਿੰਨ ਜਣਿਆਂ ਦਾ ਪੇਟ ਖ਼ਰਾਬ ਹੋ ਗਿਆ ਦੱਸ ਤੇ ਹਾਂ ਬਸ ਉਹਿਓ ਹੋਰ ਕੁਛ ਖਾਦਾ ਹੀ ਨਹੀਂ ਬਾਹਰ ਜਿਹੜੇ ਨੋਰਮਲ ਅਹਿਓ ਕੁਛ ਹੀ ਪਸੰਦ ਹੁੰਦਾ ਨੋਰਮਲ ਚੀਜ਼ਾਂ ਹੋਰ ਅਸੀਂ ਕਿਹੜੀਆਂ ਖਾਣੀਆਂ ਸੀ ਤੇ ਉਹ ਦੇਖ ਹੈਨਾ ਕਿੰਨੀ ਵਾਰ ਜਾਈਦਾ ਹੈਗਾ ਖਾਈ ਦਾ ਐਵੇਂ ਤਾਂ ਕਦੇ ਨੀ ਹੋਇਆ ਤੇ ਬਸ ਰਾਤ ਵੀ ਨੀ ਨਿਕਲੀ ਹੈਗੀ ਤੇ ਤਿੰਨ ਜਣਿਆਂ ਦੀ ਸਵੇਰੇ ਤ ਤਬੀਅਤ ਖਰਾਬ ਹੋਗਈ
ਪਰ ਯਾਰ ਆਪਾਂ ਮੰਨੀਏ ਨਾ ਮੰਨੀਏ ਬਾਹਰ ਦਾ ਖਾਣਾ ਕਰਦਾ ਤੇ ਖ਼ਰਾਬ ਹੀ ਏ ਹੁਣ ਤੂੰ ਵੇਖਿਆ ਕਿ ਬੱਚੇ ਕਿਵੇਂ ਬਿਮਾਰ ਹੋ ਜਾਂਦੇ ਨੇ ਥੋੜ੍ਹਾ ਜਿਹਾ ਵੀ ਬਾਹਰ ਦਾ ਖਾਂਦੇ ਨੇ ਹਾਂ
ਹੈਗਾ ਕਿ ਚੱਲ ਉਵੇਂ ਤਾਂ ਕਈ ਵਾਰ ਖਾਈਦਾ ਹੈਗਾ ਜ਼ਿਆਦਾਤਰ ਤਾਂ ਐਵੇਂ ਨਹੀਂ ਹੋਇਦਾ ਅਸੀਂ ਚ ਚੰਗੀ ਜਗ੍ਹਾ ਤੇ ਖਾਈਦਾ ਹੈਗਾ ਪਰ ਮੈਨੂੰ ਲੱਗ ਰਿਹਾ ਏ ਗਰਮੀ ਕਾਰਨ ਨਾ ਚੀਜ਼ਾਂ ਬੜੀ ਜਲਦੀ ਖ਼ਰਾਬ ਹੋ ਜਾਂਦੀਆਂ ਹੈ ਜਿਆਨ ਨੇ ਅਤੇ ਉਹ ਕੰਮ ਕਰਨ ਵਾਲੇ ਵੀ ਪਸੀਨੇ ਪਸੀੂਨੇ ਨਾਲ ਭਰੇ ਹੁੰਦੇ ਹੈਗੇਏ ਨੇ ਕਿਚਨ ਵਿੱਚ ਤਾਂ ਬਹੁਤ ਗਰਮੀ ਹੁੰਦੀ ਹੁੰਦੀ ਤੇ ਇਹ ਗੱਲ ਹੋ ਸਕਦੀ ਹੈਗੀ ਏ ਕਿ ਨਾ ਗਰਮੀ ਦੇ ਮੌਸਮ ਵਿੱਚ ਬਾਹਰ ਦਾ ਖਾਣਾ ਖਾਣਾ ਤਾਂ ਬਹੁਤ ਜ਼ਿਆਦਾ ਸਾਨੂੰ ਨਾ ਐ ਬਿਲਕੁਲ ਨੀ ਕਰਨਾ ਚਾਹੀਦਾ
ਹਾਂ ਆਪਾਂ ਕਦੇ ਹੋ ਗਿਆ ਕਦੇ ਖਾ ਲਿਆ ਮੌਸਮ ਵੇਖ ਕੇ ਖਾਣਾ ਚਾਹੀਦਾ ਸਾਨੂੰ ਨਹੀਂ ਤੇ ਨਾ ਜਿਵੇਂ ਦਾ ਮੌਸਮ ਚੱਲ ਰਿਹਾ ਹਜੇ ਤੱਕ ਘਰ ਦਾ ਬਿਲਕੁਲ ਹਲਕਾ ਖਾਣਾ ਖਾਣਾ ਚਾਹੀਦਾ ਹੈ ਸਾਨੂੰ ਜਿਵੇਂ ਆਪਾਂ ਘਰੇ ਸਬਜ਼ੀਆਂ ਲਾਉਂਦੇ ਨੇ ਬਸ ਉਹੀ ਬਣਾ ਕੇ ਖਾ ਲਈਏ ਉਹ ਸਭ ਤੋਂ ਵਧੀਆ ਨੇ ਨਾ
ਹਾਂ ਸਹੀ ਗੱਲ ਹੈਗੀ ਬਸ
ਹੁਣ ਵੇਖ ਲ ਇਨੇ ਦਾ ਤੁਸੀਂ ਖਾਣਾ ਨੀ ਖਾਇਆ ਹੋਣਾ ਜਿੰਨੇ ਤੁਸੀਂ ਡਾਕਟਰ ਤੇ ਪੈਸੇ ਲਵਾ ਦੇਣੇ
ਸਹੀ ਗੱਲ ਹੈਗੀ ਏ ਸਹੀ ਗੱਲ ਹੈਗੀ ਏ ਚਲੋ ਚੱਲ ਠੀਕ ਹੈਗਾ ਉਹ ਵੀ ਨੀ ਐਵੇਂ ਦਾ ਸੋਚੀਦਾ ਹੈਗਾ ਜਿਹੜੀ ਪਰੇਸ਼ਾਨੀ ਹੁੰਦੀ ਹੈ ਅਗੇ ਬੱਚੇ ਕਮਜ਼ੋਰ ਹੋ ਜਾਂਦੇ ਹੈਗੇ ਨੇ ਤੇ ਖੱਜਲ ਇੱਕ ਵਾਰ ਇੰਨਾ ਹੋ ਜਾਂਦਾ ਹੈਗਾ ਨਾ ਪੂਰਾ ਦਾ ਪੂਰਾ ਪਰਿਵਾਰ ਹੀ ਨਾ ਐਵੇਂ ਹੋ ਜਾਂਦਾ ਕਿ ਆ ਕੀ ਬਣ ਗਿਆ ਇੱਕ ਦਿਨ ਤਾਂ ਅਸੀਂ ਖੁਸ਼ੀ ਮਨਾ ਰਹੇ ਸੀ ਤੇ ਇੱਕ ਦਿਨ ਵੀ ਨੀ ਟੱਪਿਆ ਹੈਗਾ ਤੇ ਐਵੇਂ ਸਾਰੇ ਫਿਰ ਤਿਮਾਰਦਾਰੀ ਚ ਲੱਗ ਗਏ ਹੈਗੇ ਨੇ ਇੱਕ ਦੂਜੇ ਦੀ ਤੇ ਉਹ ਉਹ ਖ਼ਰਾਬ ਲੱਗਦਾ ਹੈਗਾ ਥੋੜਾ ਜਿਹਾ ਨਾ ਹੁਣ ਦਿਲ ਵੀ ਕਰਦਾ ਹੈਗਾ ਕਿ ਚਲੋ ਮਾੜੇ ਮੋਟੇ
ਪਰ ਚੱਲ ਯਾਰ ਆਪਾਂ ਇਹ ਵੀ ਤਾਂ ਕਰ ਸਕਦੇ ਨੇ ਨਾ ਘਰੇ ਹੀ ਸਾਰਾ ਸਮਾਨ ਲਿਆ ਕੇ ਵਧੀਆ ਆਪਣੇ ਘਰ ਆਪੇ ਬਣਾ ਕੇ ਖਾ ਸਕਦੇ ਨੇ ਜਿਵੇਂ ਕਦੇ ਕੋਈ ਬਰਡੇ ਹੋਇਆ
ਤਾਂ ਇਹ ਤਾਂ ਇਹੀਓ ਹੋਣਾ ਹੈਗਾ ਜੇ ਆਇਯੋ ਐਵੇਂ ਦਾ ਨਾ ਹੁੰਦਾ ਤੇ ਬੱਚਿਆਂ ਨੇ ਕੋਈ ਰੁਕਣਾ ਸੀ ਹੁਣ ਆਪੇ ਡਰ ਗਏ ਹੈਗੇ ਨੇ ਕਿ ਲੈ ਅਸੀਂ ਤਾਂ ਕੁੱਛ ਐਵੇਂ ਦਾ ਖਾਇਆ ਵੀ ਨੀ ਤੇ ਐਵੇਂ ਹੋ ਗਿਆ ਹੈਗਾ ਆਹ ਕਿੰਨਾ ਵੀ ਇਹਨਾਂ ਨੂੰ ਸਮਝਾਂਦਾ ਧਰ ਉਹਨਾਂ ਨੂੰ ਸਮਝ ਆਉਂਦੀ ਹੈਗੀ ਹੈ ਕਿੱਥੇ ਮੰਨਦੇ ਹੈਗੇ ਨੇ ਉਹ ਇਹ ਦੇ ਦੇਖਾ ਦੇਖੀ ਦਾ ਜ਼ਮਾਨਾ ਹੈਗਾ ਨਾ ਕੁਲਜੀਤ ਅੱਜ ਕੱਲ ਉਹ ਦੇਖਦੇ ਹੈਗੇ ਨੇ ਕਿ ਉਸ ਸਾਡੇ ਜਿਹੜੇ ਹੈਗੇ ਨੇ ਮਿੱਤਰ ਪਿਆਰੇ ਉਹ ਜਾ ਰਹੇ ਹੈਗੇ ਨੇ ਅਤੇ ਅਸੀਂ ਵੀ ਕਰਨਾ ਹੈਗਾ ਆਪਣਾ ਦਿਮਾਗ ਥੋੜ੍ਹੀ ਕੋਈ ਲਾਉਂਦਾ ਹੈਗਾ ਕਿ ਘਾਰ ਵਰਗੀ ਚੀਜ਼ ਉਧਰੇ ਮਿਲਦੀ ਨੀ ਹੈਗੇ ਸਾਫ਼ ਸੁਥਰੀ ਵਧੀਆ ਕਿੰਨੀ ਵਧੀਆ ਤੋਂ ਵਧੀਆ ਲੈ ਲੋ ਬਾਹਰ ਵਾਲੀ ਚੀਜ਼ ਦਾ ਮਸਾਲੇ ਪੈਣ ਤੋਂ ਬਾਅਦ ਉਹਦੀ ਸ਼ਕਲ ਤੋਂ ਪਤਾ ਚੱਲਦਾ ਦੇ ਅੰਦਰ ਘਟੀਆ ਸਬਜ਼ੀ ਸੀ ਕਿ ਵਧੀਆ ਸਬਜ਼ੀ ਸੀ ਇਹ ਤਾਂ ਸਭ ਇੱਕੋ ਵਰਗੀਆਂ ਲੱਗ ਭਾਵੇਂ ਉਹਨਾਂ ਨੇ ਖ਼ਰਾਬ ਸਬਜ਼ੀ ਵੀ ਪਾਤੀ ਉਹ ਮਸਾਲੇ ਦੇ ਦਿੰਦੇ ਨੇ ਆਪਣਾ
ਹਮ ਬਸ ਯਾਰ ਆਪਾਂ ਪਤਾ ਕੀ ਹੁਣ ਜ਼ਮਾਨਾ ਬਦਲ ਗਿਆ ਆਪਾਂ ਆਪਾਂ ਵੀ ਆਹ ਸੋਚ ਲੈਂਦੇ ਨੇ ਚੱਲ ਕੀ ਘਰੇ ਬਣਾਉਣ ਇਹਨਾ ਟੈਮ ਖਰਾਬ ਕਰਨਗੇ ਆਪਾਂ ਬਣਾਉਣ ਚ ਆਪਾਂ ਬਾਹਰ ਹੀ ਖਾ ਆਂਦੇ ਨੇ ਪਰ ਸਾਨੂੰ ਇਹ ਤਾਂ ਨੀ ਪਤਾ ਨਾ ਕਿ ਕਿਵੇਂ ਬਣਾ ਰਹੇ ਨੇ ਕਿਵੇਂ ਸਾਨੂੰ ਨੁਕਸਾਨ ਕਰਨਗੇ ਹੁਣ ਵੇਖ ਲ ਕੋਈ ਵੀ ਚੀਜ਼ ਹੈ ਇੱਕਦਮ ਤੇ ਨੁਕਸਾਨ ਕਰਦੀ ਨੀ ਆਪਾਂ ਇਹ ਸੋਚ ਲੈਂਦੇ ਨੇ ਵੀ ਹਾਂ ਪਹਿਲਾਂ ਤਾਂ ਨੁਕਸਾਨ ਕੀਤਾ ਨੀ ਸੀ ਹੁਣ ਕਰਤਾ ਹੁਣ ਆਪਾਂ ਵੇਖ ਜੇ ਮਹੀਨੇ ਚ ਚਾਰ ਵਾਰ ਵੀ ਖਾਣ ਜਾਣਗੇ ਤੇ ਫੇਰ ਉਹ ਦੋ ਵਾਰ ਨੁਕਸਾਨ ਨੀ ਕਰੇਗਾ ਤੀਜੀ ਵਾਰੀ ਤੇ ਨੁਕਸਾਨ ਕਰਦਾ ਹੀ ਏ ਨਾ ਆਪਾਂ ਪਹਿਲੀ ਵਾਰੀ ਤਾਂ ਆ ਸੋਚ ਸੋਚ ਲਾਂਗੇ ਵੀ ਹਾਂ ਸਾਨੂੰ ਤਾਂ ਨੀ ਨੁਕਸਾਨ ਪਹਿਲਾਂ ਤੇ ਹੋਇਆ ਨੀ ਸੀ ਹੁਣ ਹੋ ਗਿਆ ਤਾਂ ਹੋ ਗਿਆ
ਹਾਂ ਤੇ ਹੁਣ ਤਾਂ ਬਹੁਤ ਡਰ ਗਏ ਹੈਗੇ ਨੇ ਹੁਣ ਤਾਂ ਮੈਨੂੰ ਨੀ ਲੱਗਦਾ ਇਹਨਾਂ ਨੇ ਜਲਦੀ ਨਾਂ ਨੂੰ ਲੈਣਾ ਹੈਗਾ ਤੇ ਕੋਸ਼ਿਸ਼ ਇਹਨਾਂ ਦੇ ਇਹੀਓ ਰਹੇਗੀ ਕਿ ਘਰ ਬਹਿਕੇ ਖਾਈਏ ਘਰੇ ਬਣਾਈਏ ਤੇ ਉਹ ਹੈਗਾ ਬਸ ਆਈਓ ਹੀ ਠੀਕ ਹੈਗਾ ਠੋਕਰ ਨਾਲ ਹੀ ਇਨਸਾਨ ਸਿੱਖਦਾ ਹੈਗਾ ਕਿਸੇ ਦੇ ਸਿਖਾਏ ਕੋਈ ਨੀ ਸਿੱਖਦਾ ਹੈਗਾ ਕਿੰਨਾ ਮਰਜ਼ੀ ਬੋਲੋ ਹਾਂ ਪਤਾ ਨੀ ਕੀ ਹੋ ਗਿਆ ਹੈਗਾ ਪਹਿਲੇ ਕਿੰਨਾ ਧਿਆਨ ਰੱਖਦੇ ਹੁੰਦੇ ਸੀ ਉਹਨਾਂ ਨੂੰ ਆਪਣੀ ਸਾਖ ਦਾ ਹੂੰਦਾ ਸੀ ਕਿ ਬਾਈ ਸਾਡੇ ਉੱਥੋਂ ਕੋਈ ਬਿਮਾਰ ਹੋ ਗਿਆ ਤਾਂ ਕਿੰਨੇ ਆਣਾ ਹੈਗਾ ਕਿੰਨਾ ਧਿਆਨ ਨਾਲ ਉਹ ਵੀ ਬਣਾਉਂਦੇ ਹੁੰਦੇ ਸੀ ਕਿ ਵਪਾਰ ਹੈਗਾ ਘਰ ਦੇ ਖਾਨੇ ਦੀ ਗੱਲ ਕਰ
ਜੀ ਚਹੀ ਵੇਖ ਲਈ ਘਰ ਦੀ ਲੱਗੀ ਹੋਈ ਖਾਦਾਂ ਬਿਨਾਂ ਖਾਦ ਵਾਲੀ ਸਬਜ਼ੀ ਵੀ ਜਿਵੇਂ ਦਵਾਈਆਂ ਨੀ ਹੁੰਦੀਆਂ ਤੇ ਬਾਹਰੋਂ ਸ਼ਹਿਰੋਂ ਸਬਜ਼ੀ ਲੈ ਕੇ ਵੇਖ ਦੇਖੀ ਉਹਨਾਂ ਚ ਹੀ ਸਾਨੂੰ ਕਿੰਨਾ ਫ਼ਰਕ ਲੱਗਦਾ ਹੈ ਨਾ
ਹਾਂ ਕਿੰਨੀ ਸੁਆਦ ਸਬਜ਼ੀ ਬਣਦੀ ਹੈ ਘਰ ਦੀ ਲੱਗੀ ਹੋਈ ਹਾਂ ਹਾਂ ਇਹ ਤਾਂ ਬਾਹਰ ਵਾਲਾ ਕੋਈ ਵੀ ਖੀਰਾ ਚੱਕ ਕੋਈ ਵੀ ਤੋਰੀ ਚੱਕ ਕੋਈ ਵੀ ਘੀਆ ਚੱਕ ਹਰ ਵਿਚ ਦੇਖੀ ਕੋਈ ਨਾ ਕੋਈ ਛੇਦ ਹੋਏਗਾ ਇੱਕ ਇੱਕ ਬ ਇੱਕ ਇੱਕ ਇਹਨੂੰ ਖੀਰੇ ਨੂੰ ਉਹ ਇੰਜੇਕ ਸ਼ਨ ਲਾ ਕੇ ਰਾਤੀਂ ਲਾ ਦੇਣਗੇ ਨ ਪਤਲਾ ਜਿਹਾ ਹੋਏਗਾ ਉਹ ਸਵੇਰ ਤੱਕ ਮੋਟਾ ਹੋ ਜਾਏਗਾ ਤੇ ਓਹਨੂੰ ਮੰਡੀ ਚ ਲੈ ਆਣਗੇ ਐਵੇਂ ਹਮ
ਤੈਨੂੰ ਪਤਾ ਹੀ ਨੀ ਲੱਗਣਾ ਵੀ ਤੂੰ ਕੀ ਖੀਰਾ ਖਾਂਦੀ ਪਈ ਹੈ ਕਿ ਕੀ ਖਾਂਦੀ ਪਈ ਹੈ ਤੇ ਜੇ ਹਾਂ ਤੇ ਜੇ ਘਰ ਦਾ ਹੋਵੇ ਤਾਂ ਦੇਖੀ ਤੂੰ ਕਿੰਨਾ ਸਵਾਦ ਲੱਗਦਾ ਹੈ
ਹਾਂ ਉਹ ਪਰ ਹੈਗੇ ਨੇ ਘਰ ਵਾਲੇ ਹੁੰਦੇ ਹੈਗੇ ਨੇ ਨਿੱਕੇ ਨਿੱਕੇ ਜਹੇ ਹੁੰਦੇ ਨੇ ਰੰਗ ਵੀ ਉਹਨਾਂ ਦੇ ਇਨੇ ਤੇਜ਼ ਨਹੀਂ ਹੁੰਦਾ ਇਹਨਾਂ ਨੇ ਤਾਂ ਰੰਗ ਹੀ ਪਾ ਕੇ ਹਰੇ ਹਰੇ ਐਵੇਂ ਚਮਕਾਏ ਹੁੰਦਾ ਜਿਵੇਂ ਪਤਾ ਨੀ ਕੀ ਇਹਨਾਂ ਦੀ ਧਰਤੀ ਹੈਗੀਏ ਸਭ ਤੋਂ ਚੰਗੇ ਤਾਂ ਸਾਡੇ ਤਾਂ ਉਹਵੇਂ ਦੇ ਲੱਗਦੇ ਨੇ ਚਮਕੀਲੇ ਚਮਕੀਲੇ ਬਸ ਉਹਨੂੰ ਦੇਖ ਕੇ ਸਾਨੂੰ ਲੱਗਦਾ ਹੈਗਾ ਕਿ ਸਾਡੀ ਤਾਂ ਸਬਜ਼ੀ ਨੀ ਤਾਜ਼ੀ ਨੀ ਹੈਗੀ ਇਹਨਾਂ ਦੀ ਬਹੁਤ ਤਾਜ਼ੀ ਹੈਗੀ ਆ ਹਾਂ
ਖ਼ਰੀਦ ਲਿਆਂਦੇ ਨੇ ਅਸੀਂ ਇਹ ਤਾਂ ਨਹੀਂ ਵੇਖਦੇ ਨਾ ਵੀ ਇਹਨਾਂ ਨੇ ਬਣਾਏ ਕਿਵੇਂ ਨੇ ਹੁਣ ਤੂੰ ਵੇਖਿਆ ਕਈ ਵਾਰੀ ਆਪਾਂ ਅੰਬ ਲੈ ਕੇ ਆਉਂਦੇ ਨੇ ਹੈਂ ਬਾਹਰੋਂ ਅੰਬ ਕਿੰਨਾ ਸੋਹਣਾ ਲੱਗਦੈ ਪੀਲਾ ਪੀਲਾ ਅਤੇ ਅੰਦਰੋਂ ਜਮਾ ਫਿੱਕਾ ਨਿਕਲਦਾ ਉਹ ਅੰਬ ਉਹ ਤਾਂ ਹੀ ਤੇ ਨਿਕਲਦਾ ਹੈ
ਕਿੰਨਾ ਵੀ ਇਹਨਾਂ ਨੂੰ ਧੋਲੋ ਕਿੰਨਾ ਵੀ ਧੋਲੋ ਪਤਾ ਨੀ ਕਿਹੜੀ ਉੱਤੇ ਇਹਦੇ ਤੇ ਮੋਮ ਲਾਂਦੇ ਨੇ ਕੋਈ ਵੀ ਸੇਬ ਹੋਏ ਕੋਈ ਵੀ ਅੰਬ ਹੋਏ ਐਵੇਂ ਲੱਗਦਾ ਹੀ ਨੀ ਕਿ ਸਾਫ਼ ਹੋ ਰਹੇ ਹੈਗੇ ਨੇ ਐਵੇਂ ਲੱਗਦਾ ਕਿ ਪਾਣੀ ਦੇ ਉੱਤੇ ਦੇਖਿ ਬੂੰਦਾ ਵੀ ਐਵੇਂ ਚਿਪਕਿਆ ਰਹਿ ਜਾਂਦੇ ਨੇ ਹਰ ਕਿਸੇ ਨੂੰ ਨਾ ਅੱਜ ਕੱਲ ਇੱਕ ਇੱਕ ਫਲ ਨੂੰ ਨਾ ਪੋਲਿਸ਼ ਕਰਦੇ ਨੇ ਅਤੇ ਇੰਨੇ ਜ਼ਹਿਰੀਲੇ ਕੈਮੀਕਲ ਤੇ ਸਭ ਕੁਛ ਨਾ ਇਨਾ ਖਿਲਵਾੜ ਕਰੀ ਜਾਂਦੇ ਨੇ ਮਾੜੇ ਜੇ ਪੈਸੇ ਕਮਾਉਣ ਪਿੱਛੋਂ ਨਾ ਕਿਸੇ ਨੂੰ ਨੀ ਪਤਾ ਚੱਲਰਿਹਾ ਕਿ ਕੀ ਕੀ ਕਰ ਰਿਹਾ ਤੇ ਅਸੀਂ ਸਾਨੂੰ ਨੀ ਏਹ ਪਤਾ ਚੱਲਦਾ ਸੀ ਕੇ ਖਾ ਰੇ ਹਾਂ ਪਰ ਇਹ ਦੱਸ ਕੀ ਇਹਦੇ ਇਲਾਵਾ ਕੋਈ ਹੈਗਾ ਸੋਲਿਊਸ਼ਨ ਕੋਈ ਚੀਜ਼ ਹੈਗੀ ਜਿਹੜੀ ਪਿਓਰ ਮਿਲ ਰਹੀ ਹੇਗੀ ਕੋਈ ਨੀ
ਬਸ ਇੱਕ ਹੀ ਇਹਦਾ ਤਾਂ ਇੱਕ ਹੀ ਹੱਲ ਹੈ ਵੀ ਅਸੀਂ ਅਸੀ ਆਪਣੇ ਘਰੇ ਸਬਜ਼ੀਆਂ ਫਰੂਟ ਲਾ ਲਈਏ ਫਲ ਲਾ ਲਈਏ ਬੂਟੇ ਲਾ ਲਈਏ ਤੇ ਉੱਥੇ ਖਾਈਏ ਏ ਬਸ ਪਰ ਆਪਾਂ ਇਹ ਗੱਲਾਂ ਸਮਝਦੇ ਨੀ ਨਾ ਆਪਾਂ ਚਾਰ ਦਿਨ ਸਮਝਦੇ ਨੇ
ਏਹਨੀਆ ਏਹਨੀਆ ਨੇ ਜਗ੍ਹਾਵਾਂ ਕਿੱਥੇ ਹੈਗੀਆਂ ਨੇ ਤਾਂ ਘਰ ਵਿੱਚ ਪਤਾ ਨੀ ਕਿਉਂ ਐਵੇਂ ਹੋ ਗਏ ਨੇ ਬੀਜ ਵੀ ਇਹ ਹਾਈਬ੍ਰਿਡ ਹੈਗੇ ਨੇ ਇਹ ਵੀ ਲੱਗਦੇ ਨੀ ਹੈਗੇ ਇਹਨਾਂ ਨੂੰ ਵੀ ਉਹੀ ਖਾਦਾਂ ਚਾਹੀਦੀ ਹੈਗੀਆਂ ਨੇ ਤਾਂ ਹੀ ਲੱਗਦਾ ਦੇਗੇ ਨੇ ਬੂਟੇ ਏਮੈਂ ਟੰਗੀਚੇ ਰਹਿਣਗੇ ਨਾ ਟਮਾਟਰ ਆਉਣਗੇ ਨਾ ਕੁੱਛ ਆਉਣਗੇ ਇੱਕ ਇੱਕ ਦੋ ਦੋ ਆਉਣਗੇ ਉਹਦੀ ਕੀ ਸਬਜ਼ੀ ਬੰਨੀ ਉਵੇਂ ਬਰਬਾਦ ਹੋ ਜਾਂਦੇ ਹੈਗੇ ਨੇ ਕੀ ਕਰੋਗੇ ਤੁਸੀਂ ਦੋ ਚਾਰ ਭਿੰਡੀਆਂ ਲੱਗੀਆਂ ਹੋਣਗੀਆਂ ਤਾਂ ਕੌਣ ਖਾਏਗਾ ਅਤੇ ਕੌਣ ਯੂਜ਼ ਕਰੇਗਾ ਇਹ ਗੱਲ ਹੈਗੀ ਇਹਦਾ ਤਾਂ ਇਹ ਹੈਗਾ ਮੈਨੂੰ ਐਵੇਂ ਲੱਗਦਾ ਹੈਗਾ ਜਿਵੇਂ ਪੰਜ ਦਸ ਲੋਕ ਮਿਲ ਕੇ ਨਾ ਆਪਸ ਵਿੱਚ ਕਿ ਤੂੰ ਹੈ ਦੋ ਚੀਜ਼ਾਂ ਲਾ ਤੂੰ ਹੈ ਦੋ ਚੀਜ਼ਾਂ ਲਾ ਤੂੰ ਐ ਦੋ ਵਧੀਆ ਤਰ੍ਹਾਂ ਲਾ ਅਤੇ ਆਪਸ ਜਵੇੋਂ ਪਹਿਲੇ ਹੁੰਦਾ ਸੀ ਨਾ ਸਿਸਟਮ ਵੰਡਣ ਦਾ ਉਹ ਜਿਹੜਾ ਅੱਟੇ ਸਟ ਟੇ ਕਰਦੇ ਹੁੰਦੇ ਸੀ ਤੂੰ ਇਹ ਚੀਜ਼ ਮੈਨੂੰ ਦੇ ਦੇ ਮੈਂ ਏ ਤੈਨੂੰ ਦੇ ਦਾਂਗਾ। ਤਾਂ ਚੱਲਣਾ ਹੈਗਾ ਕੰਮ ਆਉਣ ਵਾਲੇ ਟਾਈਮ ਵਿੱਚ ਐਵੇਂ ਐਵੇਂ ਸਾਰੇ ਸਭ ਸਮਾਜ ਵਿੱਚ ਇੱਕ ਦੂਜੇ ਨਾਲ ਵਰਤਾਉਣਗੇ ਨਾ। ਤੇ ਇੱਕ ਦੂਜੇ ਦਾ ਧਿਆਨ ਰੱਖਣਗੇ ਤਾਂ ਆਪਣਾ ਧਿਆਨ ਰੱਖੀਏ ਨਾ ਨਹੀਂ ਤਾਂ ਇਕੱਲਾ ਬੰਦਾ ਕਿੰਨੀਆਂ ਸਬਜ਼ੀਆਂ ਲਾਏਗਾ। ਨ ਲੱਗਦੀ। ਲੱਗਦੀਆਂ ਏ ਨੀ ਤੇ ਸਾਨੂੰ ਕਿ ਪਤਾ ਕਿ ਪੰਜ ਸਬਜ਼ੀਆਂ ਲਾਈਆ ਨ ਉਹਦੇ ਚ ਕੇੜੀ ਲੱਗੇਗੀ ਕਈ ਵਾਰੀ ਹੁੰਦਾ। ਤੋਰੀ ਹੀ ਖਾਲੀ ਇੰਨੀ ਸਾਰੀ ਲੱਗ ਜਾਂਦੀ ਹੈਗੀ ਹੈ ਅਤੇ ਤੁਸੀਂ ਕੀ ਕਰੋਗੇ ਤੁਸੀਂ ਤੁਹਾਨੂੰ ਵੰਡਦੇ ਹੋਏ ਵੀ ਸ਼ਰਮ ਆਉਣ ਲੱਗ ਜਾਂਦੀ ਹੈ ਕਿਉਕ ਰੋਜ਼ ਲੋਕ ਕਹਿਣਗੇ ਰੋਜ਼ ਚੋਰੀਆਂ ਲੈ ਕੇ ਆ ਜਾਂਦੇ ਹੈਗੇ। ਅਸੀਂ ਬਸ ਤੋਰੀਆ ਹੀ ਖਾਂਦੇ ਹੈਗੇ ਆ ਤੇ ਇਸ ਵਾਸਤੇ ਸਿਸਟਮ ਬਣਦਾ। ਸਿਸਟਮ ਤਾਂ ਹੀ ਬਣੂ ਜਿਵੇਂ ਦਸ ਪੰਦਰਾਂ ਲੋਕ ਕੱਠੇ ਇਕੱਠੇ ਮਿਲ ਕੇ ਕਿਸੇ ਨੇ ਕੁਛ ਲਾਇਆ ਕਿਸੇ ਨੇ ਕੁਛ ਲਾਇਆ ਤਾਂ ਕਿ ਦੋਨੋ ਤਰਫੋਂ ਲੈਣ ਦੇਣ ਹੋਏ ਨਾ। ਤੁਸੀਂ ਆਪਣੀ ਤੋਰੀਆਂ ਘਿਏ ਲੈ ਕੇ ਕਿੰਨਾ ਕੁ ਘੁੰਮਲੋਗੇ ਤੇ ਤੁਸੀਂ ਕਿੰਨਾ ਕੁ ਖਾ ਲੋਗੇ ਇਸ ਘਰ ਵਾਲੇ ਥੋੜ੍ਹੀ ਰੋਜ਼ ਤੁਹਾਡੇ ਤੋਰੀ ਘਿਆ ਖਾਣਗੇ ਨਾ। ਬਹੁਤ ਹਾਂ ਹਾਂ ਤੇ ਕਿੰਨਾ ਵੀ ਚਾਹੋ ਨਾ ਤੁਸੀਂ ਉਹ ਸਿਸਟਮ ਇੱਕ। ਤਾਂ ਹੀ ਬੰਦਾ ਗਾ ਜੇ ਤੁਹਾਡੀ ਨਾ ਇੱਕ ਇਕੱਠੇ ਇਕੱਠਾਪਨ ਹੋਏ। ਕਿ ਘੱਟ ਹੋਏ ਇੱਕ ਤੁਹਾਡੀ ਨਾਬੋ ਯੂਨਿਟ
ਆਪਾਂ ਇਹ ਗੱਲਾਂ ਸਮਝਦੇ ਨੇ ਨਾ ਜੇ ਸਲਾਹ ਕਰੀਏ ਬਣਾਈਏ ਤੇ ਹੁਣ ਤਾਂ ਹੀ ਤੇ ਇੰਨੀ ਬਿਮਾਰੀਆਂ ਨੇ ਲੋਕੀ ਸਮਝਦੇ ਹੀ ਨਹੀਂੀ ਬਸ ਬਾਹਰੋਂ ਲਿਆਂਦੇ ਨੇ ਖਾਂਦੇ ਨੇ ਤੇ ਫਿਰ ਬਿਮਾਰ ਹੋ ਜਾਂਦੇ ਨੇ ਫਿਰ ਕਹਿੰਦੇ ਨੇ ਪਤਾ ਨਹੀਂ ਆਪਾਂ ਕਿਉਂ ਬਿਮਾਰ ਹੋ ਗਏ ਅਸੀਂ ਤਾਂ ਕੁਛ ਐਵੇਂ ਤੱਕ ਖਾਧਾ ਵੀ ਨੀ ਉਹ ਤੇ ਲੋਕੀ ਗਿਣਦੇ ਨੀ ਜਿਹੜਾ ਬਾਹਰ ਖਾ ਕੇ ਆਉਂਦੇ ਨੇ। ਇਹ ਥੋੜ੍ਹੀ ਹੈ ਵੀ ਤੁਸੀਂ ਘਰ ਦਾ ਖਾ ਰਹੇ ਹੋ ਤੇ ਬਾਹਰ ਦਾ ਵੀ ਖਾ ਰਹੇ ਹੋ ਤੇ ਤੁਸੀਂ ਬਿਮਾਰ
ਹਾਂ ਬਸ ਇਹੀ ਹੈਗਾ ਮੂੰਹ ਤਾਂ ਬਾਹਰ ਦੀ ਤਰਫ਼ ਹੀ ਰਹਿੰਦਾ। ਉਹ ਇਨੇ ਤੇਜ਼ ਮਸਾਲੇ ਤੇ ਉਹ ਪਤਾ ਨੀ ਕਿਉਂ ਉਹ ਚੀਜ਼ਾਂ ਐਵੇਂ ਲੱਗਦੀ ਹੈਗੀਆਂ ਨੇ ਕਿ ਸਵਾਦ ਤਾਂ। ਬਸ ਇੰਨਾ। ਹੈਗਾ ਘਰ ਵਾਲੀ ਸਾਰਿਆਂ ਨੂੰ ਫਿੱਕੀਆਂ ਲੱਗਣਗੀਆਂ ਅਸੀਂ ਤਾਂ ਕੋਈ ਉਹ ਇਨੇ ਮਸਾਲੇ ਮਸੂਲੇ ਥੋੜੇ ਪਾਈ ਦੇ। ਹੈਗੇ ਨੇ ਤੇ ਘਰ ਦੇ ਤੁਸੀਂ ਇੰਨਾ ਨਾ ਤੁਸੀਂ ਇੰਨਾ ਤੇਲ ਕੀ। ਪਾਓਗੇ ਨਾ ਇੰਨਾ ਤਲੀਆਂ ਹੋਈਆਂ ਚੀਜ਼ਾਂ ਬਣਾਓਗੇ ਸਾਨੂੰ ਚਾਹੀਦੇਆਂ ਨੇ ਹਲਕੀਆਂ ਚੀਜ਼ਾਂ ਬੱਚਿਆਂ ਨੂੰ ਚਾਹੀਦੀਆਂ ਨੇ ਤਿੱਖੀਆਂ ਚੀਜ਼ਾਂ ਉਹਨਾਂ ਨੂੰ ਤਾਂ ਫੇਰ ਰੋਜ਼ ਰੋਜ਼ ਕਿਥੋਂ ਅਸੀਂ ਉਵੇਂ ਦੀ ਚੀਜ਼ਾਂ ਬਣਾਵਾਂਗੇ ਸਾਨੂੰ ਤਾਂ ਪਚਨੀ ਹੀ ਨਹੀਂ ਹੈਗੀਆਂ ਉਵੇਂ ਦੀਆਂ।
ਅਸੀਂ ਤਾਂ ਤੇਲ ਵੀ ਨਾ ਅਸੀਂ ਤਾਂ ਬਾਹਰ ਦਾ ਤੇਲ ਵੀ ਨਹੀਂ ਇਸਤੇਮਾਲ ਕਰਦੇ ਅਸੀਂ ਤਾਂ ਨਾ ਘਰ ਦੀ ਸਰਸੋਂ ਲੈ ਕੇ ਉਹਦਾ ਤੇਲ ਕਢਾ ਕੇ ਉਹ ਇਸਤੇਮਾਲ ਕਰਦੇ ਨੇ।
ਹਾਂ ਹਾਂ ਕਈ ਲੋਕੀ ਕਰਦੇ ਨੇ ਪੂਰੇ ਸਾਲ ਦਾ ਇਕੱਠਾ ਕਰ ਲੈਂਦੇ ਹੈਗੇ ਨੇ ਤੇ ਉਨਾ ਹਾਂ ਸਾਡੀ ਇੰਨੀ ਲਾਗਤ ਹੁਣ ਦੋ ਤਿੰਨ ਬੰਦਿਆਂ ਚ ਕਿੰਨਾ ਕੁ ਲੱਗ ਜਾਏਗਾ ਤੇ ਉਹ ਕਿੰਨੀ ਕੁ ਕੋਈ ਕਢਵਾਏ। ਪਤਾ ਨੀ ਜੇ ਹੈਗਾ ਦੋ ਤਿੰਨ ਬੋਟਲਸ ਲੱਗਦੀਆਂ ਹੈਗੀਆਂ ਨੇ ਤੇ ਉਹਦੇ ਚ ਫਿਰ ਉਹਨੂੰ ਇੰਨਾ ਸੰਭਾਲ ਕੇ ਕੀ। ਕਰਨਾ ਹੈਗਾ ਇਹ ਤਾਂ ਹੈਗਾ ਨਾ ਕਿ ਪਹਿਲੇ ਪਰਿਵਾਰ ਹੁੰਦੇ ਸੀ ਲੋਕ ਉਹ ਵੀਹ ਵੀਹ ਤੇ ਤੀਹ।
ਹੁਣ ਸਾਰੇ ਕੱਲੇ ਕੱਲੇ ਨੇ ਯਾਰ ਕੋਈ ਸੋਚਦਾ ਹੀ ਨਹੀਂ ਇਹਨਾਂ ਗੱਲਾਂ ਬਾਰੇ।
ਹਾਂ ਤੇ ਇਸ ਵਾਸਤੇ ਇੰਨੀ ਲਾਗਤ ਨੀ ਹੈਗੀ ਫੇਰ ਆਸਾਨ ਲੱਗਦਾ ਹੈ ਕਿ ਚਲੋ ਜੀ ਨਵੀਂ ਬੋਤਲ। ਲਿਆਉ ਜਦੋਂ ਮਰਜ਼ੀ ਚਾਹੀਦਾ ਖਰੀਦ ਕੇ ਖ਼ਤਮ ਹੋਣ ਲ ਤੇ ਲੈ ਲਓ ਇੱਕ ਮਹੀਨੇ ਤੱਕ ਮਿਲ ਜਾਂਦਾ ਅਸੀ ਕਿਹੜਾ ਦੂਰ ਜਾਣਾ ਹੈਗਾ ਇਸ ਵਾਸਤੇ ਇਹ ਵੇਲੇ ਜਿਹੜੇ ਪੁਰਾਣੇ ਜਿਵੇਂ ਕਣਕਾ ਇਕਠੀਆ ਕਰਕੇ ਰੱਖਦੇ ਸੀ ਅਪ੍ਰੈਲ ਵਿਚ ਲਓ ਚਾਵਲ ਇਕੱਠਾ ਲਓ ਤੇ ਤੇਲ ਲਓ ਘੀ ਇਕੱਠਾ ਲਓ
ਹਾਂ ਹੈ ਹੁਣ ਤੇ ਪੰਜ ਕਿਲੋ ਆਟਾ ਲੈ ਕੇ ਆਉਂਦੇ ਨੇ ਲੋਕੀ। ਆਪਣੇ ਘਰ ਤੇ ਬਸ ਹੁਣ ਉਹ ਖਤਮ ਹੋ ਜੇ ਫਿਰ ਅਗਲਾ ਆ ਜਾੇਗਾ ਇਹ ਕੰਮ ਹੁਣ ਥੋੜੀ ਇਹ ਹੈ ਵੀ ਹਾਂ
ਹਾਂ ਚਲ ਉਹ ਨਾ ਬੱਚੇ ਅਵਾਜ਼ਾਂ ਮਾਰ ਰਹੇ ਗ ਨੇ ਸ਼ਾਇਦ ਉਹਨੂੰ ਦਵਾਈ ਦੇਣ ਦਾ ਟਾਈਮ ਹੋ ਗਿਆ ਮੈਂ ਤੁਹਨੂੰ ਫੇਰ ਕਰਨੀ ਆ ਚੱਲ ਧਿਆਨ ਰੱਖੀ ਹਾਂ
ਹਾਂ ਅੱਛਾ ਚੰਗਾ ਸਤਿ ਸ੍ਰੀ ਅਕਾਲ